ਹੈਲੋ
ਹਾਂਜੀ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ।
ਹਾਂਜੀ ਬਸ ਵਧੀਆ ਤੁਸੀਂ ਦੱਸੋ
ਬਸ ਆਪਾਂ ਵੀ ਠੀਕ ਠਾਕ ਹੈ ਭੈਣਜੀ
ਅੱਛਾ ਬਸ ਭੈਣ ਜੀ ਮੈਂ ਵੀ ਬਸ ਬਸ ਭੈਣਜੀ ਹੁਨੇ ਹੀ ਫਰੀ ਹੋਏ ਸੀ।
ਅੱਛਾ ਅੱਛਾ ਔਰ ਬੱਚੇ ਤੁਹਾਡੇ
ਹੁਣੇ ਵੇਹਲੇ ਹਾਂਜੀ ਹਾਂਜੀ ਸਭ ਠੀਕ ਮੈਂ ਦੁਕਾਨ ਦੁਕੂਨ ਵੜਾ ਕੇ ਤੇ ਹੁਣ ਅਸੀਂ ਘਰ ਆਏ ਸੀ।
ਅੱਛਾ ਅੱਛਾ ਕਾਹਦੀ ਦੁਕਾਨ ਵਧਾ ਤੀ ਕੀ ਕੰਮ ਕਰਦੇ ਭੈਣ ਜੀ
ਬਸ ਉਹ ਢਾਬੇ ਦਾ ਕੰਮ ਕਰਦੇ ਨਾ ਪਰ ਸਾਡਾ ਢਾਬਾ ਹੈਗਾ।
ਅੱਛਾ ਅੱਛਾ ਠੀਕ ਹੈ ਠੀਕ ਹੈ ਭੈਣਜੀ ਠੀਕ।
ਅੱਗੇ ਮਤਲਬ ਲੇਬਰ ਲਾਈ ਦੀ ਹੈ ਮਤਲਬ ਖਾਣਾ ਖੁਣਾ ਉਹ ਸਾਰਾ ਬਣਾਉਦੇ ਨੇ ਤੇ ਸਿਧਾ ਬਸ ਕਾਊਂਟਰ ਬਹਿ ਜਾਂਦੇ ਆ ਜਿਵੇਂ ਪੈਸੇ ਪੂਸੇ ਕੱਟਣੇ ਹੋਣ।
ਹਾਂਜੀ ਹਾਂਜੀ ਹਾਂਜੀ ਅੱਛਾ ਅੱਛਾ ਠੀਕ ਹੈ ਠੀਕ ਹੈ।
ਉਹ ਕੱਟ ਲਈਦੇ ਹੈ ਤੇ ਤੁਹਾਨੂੰ ਪਤਾ ਫੇਰ ਢਾਬੇ ਦਾ ਕੰਮ ਤੇ ਰਾਤ ਤੱਕ ਚੱਲਦਾ ਰਹਿੰਦਾ।
ਹਾਂਜੀ ਹਾਂਜੀ ਇਹ ਤੇ ਹੈ ਹੀ ਆ ਹਾਂਜੀ ਹਾਂਜੀ ਅੱਛਾ।
ਤਾਂ ਮੌਸਮ ਹੋ ਗਿਆ ਸੀ ਤੇ ਫੇਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਚਲੋ ਘ ਚੱਲਦੇਾਂ ਵੈਸੇ ਤੇ ਇਹਨਾਂ ਨੂੰ ਦੋ ਵੱਜ ਜਾਂਦੇ ਆ ਕਈ ਵਾਰੀ।
ਹਾਂਜੀ ਹਾਂਜੀ ਇੱਥੇ ਆਈਏ ਦੇਖੋ ਢਾਬੇ ਦਾ ਕੰਮ ਤੇ ਦਿਨ ਰਾਤ ਦਾ ਹੀ ਹੁੰਦਾ। ਤੁਹਾਡਾ ਦਿਨ ਰਾਤ ਦਾ ਕਰਦੇ ਹੋ ਗਏ।
ਹਾਂਜੀ ਹਾਂਜੀ ਦਿਨ ਰਾਤ ਦਾ ਫੇਰ ਵੀ ਦੋ ਵਜੇ ਤੱਕ ਚਲਾਈ ਦਾ ਫੇਿਰ ਬੰਦੇ ਨੇ ਸੋਨਾ ਵੀ ਹੁੰਦਾ ਨਾ। ਫਿਰ ਦਿਨ ਰਾਤ ਚਲਾਓ ਤੇ ਫੇਰ ਫਿਰ ਨੀਂਦਰ ਖ਼ਰਾਬ ਵੀ ਹੁੰਦੀ ਹੈ ਥੋੜਾ ਸਰੀਰ ਨੂੰ ਵੀ ਥੋੜਾ ਆਰਾਮ ਮਿਲਣਾ ਚਾਹੀਦਾ।
ਹਾਂਜੀ ਹਾਂਜੀ ਇਹ ਤੇ ਹੈ ਜੀ ਭੈਜੀ।
ਹਾਂਜੀ ਫਰ ਅੱਜ ਮੈਂ ਜਲਦੀ ਆ ਗਈ ਮੈਂ ਕਿਹਾ ਚਲੋ ਚੱਲਣੇ ਆਾਂ ਬਾਰਿਸ਼ ਦਾ ਮੌਸਮ ਵੀ ਹੋਏਗਾ ਤੇ ਫੇਿਰ ਇੰਨੇ ਗਾਹਕ ਆਉਂਦੇ ਨੀ ਹੈਗੇ।
ਅੱਛਾ ਅੱਛਾ ਹਾਂਜੀ ਹਾਂਜੀ ਇਹ ਤੇ ਹੈ ਹੀ ਆ।
ਹਾਂਜੀ ਬਸ ਫਿਰ ਅਹ ਮੈਂ
ਹੈਲੋ। ਹੈਲੋ। ਹੈਲੋ। ਹੈਲੋ। ਹਮ ਹਮ। ਹੈਲੋ। ਹੈਲੋ।
ਹਾਂਜੀ ਹਾਂਜੀ ਭੈਣ ਜੀ ਬੋਲੋ।
ਭੈਣਜੀ ਆ ਰੀ ਤੁਹਾਨੂੰ ਆਵਾਜ਼ ਮੇਰੀ।
ਹਾਂਜੀ ਹੁਣ ਆ ਰਹੀ ਹੈ ਨਾ ਵਿੱਚ ਵਿਚ ਚਲੀ ਜਾਂਦੀ ਹੈ ਆਵਾਜ਼।
ਹਾਂਜੀ ਭੈਣਜੀ ਬਸ ਉਹ ਕੀ ਕਰੀਏ ਥੋੜਾ ਬਰਸਾਤ ਵੀ ਦੋ ਚਾਰ ਦਿਨ ਕਿੰਨੀ ਪਈ ਸੀ। ਤੇ ਜਿਸ ਕਾਰਨ ਥੋੜਾ ਨਾ ਨੈਟਵਰਕ ਨੈਟਵਰਕ ਦੀ ਪ੍ਰੋਬਲਮ ਵੀ ਹੋ ਜਾਂਦੀ ਵਿਚ ਵਿਚ ਹੈਨਾ।
ਹੋਰ ਮੈਂ ਵੀ ਐ ਕੀਤਾ ਸੀ, ਹੈਲੋ।
ਹਾਂਜੀ ਹਾਂਜੀ ਬੋਲੋ ਭੈਣਜੀ ਹਾਂਜੀ ਹਾਂਜੀ ਭੈਣਜੀ ਬੋਲੋ।
ਮੈਂ ਕਿਹਾ ਮੈਂ ਵੀ ਤੁਹਾਨੂੰ ਫੋਨ, ਕਰਕੇ ਕੀਤਾ।
ਹਾਂਜੀ ਹਾਂਜੀ ਬੋਲੋ ਭੈਣ ਜੀ।
ਹਾਂਜੀ ਉਹ ਨਾ ਸਾਡਾ ਨਾ ਬੋੜ ਬਾਰਿਸ਼ਾਂ ਕਰਕੇ ਨਾ ਸਾਰਾ ਤੂਫਾਨ ਆਇਆ ਨਾ ਤੇ ਸਾਰਾ ਉਹ ਖ਼ਰਾਬ ਹੋ ਗਿਆ ਫੱਟ ਫੁੱਟ ਗਿਆ, ਤੇ ਮੈਂ ਕਿਹਾ ਤੁਹਾਡੇ ਮਤਲਬ ਔ ਜਿਹੜੇ ਘਰ ਵਾਲੇ ਹੈਗੇ ਐ ਹੁਣ ਉਹ ਕੰਮ ਕਰਦੇ ਐ ਨਾ।
ਹਾਂਜੀ ਹਾਂਜੀ ਕਰਦੇ ਹਾਂਜੀ ਹ ਹਾਂਜੀ ਹ ਕਰਦੇ ਜੀ ਕਰਦੇ ਐ।
ਹਾਂ ਤੇ ਮੈਂ ਕਿਹਾ ਫੇਰ ਮੈਂ ਮੇਰਾ ਬੋਰਡ ਬਣਵਾ ਦੇਣਾ।
ਹਾਂਜੀ ਹਾਂਜੀ ਕੋਈ ਗੱਲ ਨੀ ਤੁਸੀਂ ਨਾ ਦੱਸ ਦੇਣਾ ਵੀ ਕਦੋਂ ਬਣਵਾਣਾ ਹੈ। ਸਾਈਜ਼ ਦੱਸ ਦੇਣਾ ਨਾ ਫਿਰ ਉਹ ਉਸੇ ਹਿਸਾਬ ਨਾਲ ਉਹ ਬਣਾ ਦੇਣਗੇ। ਮੈਂ ਨਾ ਤੁਹਾਨੂੰ ਆਪਣਾ ਕੀ ਕਹਿੰਦੇ ਉਹਨਾਂ ਦਾ ਨੰਬਰ ਸੈਂਡ ਕਰ ਦਾਂਗੀ ਠੀਕ ਹੈ।
ਠੀਕ ਹੈ ਠੀਕ ਹੈ ਹਾਂਜੀ ਤੇ ਠੀਕ ਹੈ ਠੀਕ ਹੈ ਤੇ ਮੈਂ ਨਾ ਉਹ ਵੀ ਇੱਕ ਕਾਰਡ ਵੀ ਬਣਾਣੇ ਸੀ ਉਹ ਵਿਟਿੰਗ ਕਾਰਡ -
ਅੱਛਾ ਅੱਛਾ ਉਹ ਦੇਣ ਵਾਸਤੇ, ਠੀਕ ਹੈ।
ਹਾਂਜੀ ਹਾਂਜੀ ਜਿਵੇਂ ਕੋਈ ਗ੍ਰਾਹਕ ਆਉਂਦਾ। ਤੇ ਉਹ ਨੂੰ ਦੇਣ ਵਾਸਤੇ।
ਹਾਂਜੀ-ਹਾਂਜੀ ਹ ਹਾਂਜੀ-ਹਾਂਜੀ-ਹਾਂਜੀ ਠੀਕ ਏ, ਹਾਂ ਤੁਸੀ ਨਾ। ਆਪਣਾ ਕੀ ਕਹਿੰਦੇ ਆ ਇਸ ਬਾਰੇ ਤੁਸੀਂ ਉਹਨਾਂ ਨਾ ਗੱਲ ਕਰ ਲੈਣਾ ਨਾ। ਮੈਂ ਤੁਹਾਨੂੰ ਸੈਂਡ ਕਰ ਦਾਂਗੀ ਨੰਬਰ। ਤੇ ਉਹ ਤੁਹਾਨੂੰ ਆਪੇ ਦੱਸ ਦੇਣਗੇ, ਵੈਸੇ ਕਿੰਨੇ ਕਾਰਡ ਬਣਾਉਣੇ ਤੁਸੀਂ।
ਹੂ ਮਤਲਬ ਬਣਾਉਂਦੇ ਹੈ ਕਿ ਨਹੀਂ ਬਣਾਉਂਦੇ। ਫੇਰ ਮੈਂ ਕਿਹਾ ਅਗਰ ਬਣਾਉਂਦੇ ਹੋਣਗੇ ਤੇ ਫੇਰ ਡਾਇਰੈਕਟ ਉਹਦਾ ਨਾਲ ਗੱਲ ਕਰ ਲਾਂਗੀ ਮੈਂ। ਹ।
ਹ ਬਸ ਉਹਨਾਂ ਨੂੰ ਪੁੱਛਣਾ ਉਹ ਹੁੰਦਾ ਨਾ ਵੀ ਇੱਕ ਪਰਚੀ ਜਾਂ ਪੰਜ ਸੌ, ਜਾਂ ਹਜ਼ਾਰ ਪੰਦਰਾਂ ਸੋ ਏਦਾਂ ਬਣਦੇ ਨੇ ਹੈਨਾ।
ਹਾਂਜੀ ਹਾਂ।
ਤੇ ਤਾਂ ਮੈਂ ਪੁੱਛ ਰਹੀ ਸੀ, ਚੱਲ ਤੁਸੀਂ ਉਹਨਾਂ ਨਾਲ ਹੀ ਗੱਲ ਕਰ ਲੈਣਾ ਹੈਨਾ। ਹਾਂ-ਹਾਂ ਮੈਂ ਤੁਹਾਨੂੰ ਨੰਬਰ ਭੇਜ ਦਾਂਗੀ ਉਹਨਾਂ ਦਾ ਕੋਈ ਗੱਲ ਨੀ ਜੀ।
ਅੱਛਾ
ਹਮ ਹੋਰ ਹੈ ਕੀ ਆਪਣਾ ਕੀ ਕਹਿੰਦੇ ਨੇ ਢਾਬਾ ਮਤਲਬ ਦੁਪਹਿਰੇ ਕਿੰਨੇ ਵਜੇ ਸ਼ੁਰੂ ਹੁੰਦਾ ਮੈਂ ਸੋਚੀ ਚੱਲ ਮੈਂ ਵੀ ਕਿਸੇ ਦਿਨ ਆਵਾਂਗੀ ਆਪਣੇ ਬੱਚੇ ਲੈ ਕੇ ਉਹਨੂੰ
ਹੈਲੋ ਹਾਂਜੀ ਹਾਂਜੀ ਬੋਲੋ
ਮੈਂ ਹਾਂ ਮੈਂ ਕਿਹਾ ਸਾਨੂੰ ਮੈਂ ਵੀ ਕਿਸੇ ਦਿਨ ਆਪਣੇ ਬੱਚੇ ਲੈ ਕੇ ਢਾਬੇ ਤੇ ਆਵਾਂਗੀ ਨਾ
ਹਾਂਜੀ ਹਾਂਜੀ ਕੋਈ ਨੀ ਆਣਾ
ਅੱਛਾ ਸਵੇਰ ਤੋਂ ਲੈ ਕੇ ਮਤਲਬ ਰਾਤ ਤੱਕ ਹੁੰਦਾ ਹੈ ਕਿ ਨਾਸ਼ਤਾ ਵਗੈਰਾ ਲੰਚ ਵਗੈਰਾ ਡਿਨਰ ਸਭ। ਖੁਸ਼ੀ ਵਿੱਚ
ਹਾਂਜੀ ਹਾਂਜੀ ਸਵੇਰੇ ਜਿਵੇਂ ਸਾਡਾ ਨਾ ਰੋਡ ਤੇ ਹੈਗਾ ਜਿਧਰੋਂ ਮਤਲਬ ਟਰੱਕ ਵਗੈਰਾ ਬੱਸਾਂ ਵਗੈਰਾ ਜ਼ਿਆਦਾ ਜਾਂਦੀਆਂ ਨੇ ਤੇ ਸਾਡਾ ਸਵੇਰੇ ਵੀ ਸਟਾਰਟ ਕੋਈ ਟਰੱਕ ਵਗੈਰਾ ਮਤਲਬ ਜਿਵੇਂ ਟਰੱਕ ਲੈ ਕੇ ਜਾਂਦੇ ਨੇ ਕਈ ਲੋਕੀ ਤੇ ਕਿਵੇਂ ਬੱਸ ਲੈ ਕੇ ਜਾਂਦੇ ਹੁੰਦੇ ਆ ਜਿਵੇਂ ਤੇ ਤੇ ਫੇਰ ਉੱਥੇ ਤੂੰ ਨਾਸਤਾ ਸਵੇਰ ਦਾ ਵੀ ਹੈਗਾ ਦੁਪਹਿਰ ਦਾ ਵੀ ਸਭ ਚੀਜ਼ ਹੈਗੀ ਆ ਉੱਥੇ ਨਾ
ਹਾਂਜੀ ਹਾਂਜੀ ਇਹ ਤੇ ਹੈਗਾ ਉਹ ਕਿਉਂਕਿ ਟਰੱਕਾਂ ਵਾਲੇ ਤਾਂ ਬੜੇ ਦੂਰ ਦੂਰੋਂ ਆਉਂਦੇ ਆ ਜੀ ਤੇ ਉਹਨਾਂ ਦੀ ਇਥੇ ਢਾਬਾ ਵੇਖੇ ਉੱਥੇ ਰੋਕ ਲੈਂਦੇ ਨੇ ਉੱਥੇ ਹਨਾ ਨਹੀਂ ਨਹੀਂ ਵਧੀਆ ਗੱਲ ਏ ਵਧੀਆ ਗੱਲ ਹੈ। ਤਿੰਨੋ ਟੈਮ ਦਾ ਤੁਸੀਂ ਰੱਖ ਪਤਾ ਕੀ ਹੈ ਫੇਰ ਏਦਾਂ ਤੁਹਾਨੂੰ ਵੀ ਫਾਇਦਾ ਵਾ ਤੇ ਆਉਣ ਜਾਣ ਵਾਲਿਆਂ ਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਨੀ ਹੁੰਦੀ ਨਾ ਇਧਰ ਚ
ਗਡੀ ਰੱਖਿਆ ਨਾ ਆ ਟਰੱਕ ਵਗੈਰਾ
ਅੱਛਾ-ਅੱਛਾ ਭੈਣ ਜੀ ਅੱਛਾ-ਅੱਛਾ
ਬਸ ਬੈਣ ਜੀ ਟਾਈਮ ਨੀ ਲੱਗਦਾ ਹੈ। ਇਹ ਤੇ ਕਹਿੰਦੇ ਵੀ ਅਸੀਂ ਕਿਸੇ ਹੋਰ ਕੋਲ ਗੱਲ ਕਰ ਲੈਂਦੇ ਹਾਂ ਬੋਰਡ ਬਣਾਉਣ ਦੀ ਤੇ ਫਿਰ ਮੈਂ ਨਾ ਯਾਦ ਆਇਆ ਮੈਂ ਕਿਹਾ ਭੈਣ ਜੀ ਨੇ ਮੇਰੇ ਨਾਲ ਗੱਲ ਕੀਤੀ ਸੀ। ਕਿ ਏਦਾਂ-ਏਦਾਂ ਮਤਲਬ ਮੇਰੇ ਘਰ ਵਾਲੇ ਬਣਾਉਂਦੇ ਹੈਗੇ ਆ ਕੰਮ ਕਰਦੇ ਆ ਤੇ ਇਵੇਂ ਦਾ ਮੈਂ ਕਿਹਾ ਚਲੋ ਪੁੱਛ ਲੈਂਦੀ ਆ ਅਗਰ ਉਹ ਇਹ ਚੀਜ਼ ਬਣਾਉਂਦੇ ਆ ਤੇ ਫੇਰ ਆਪਣੇ ਬੰਦੇ ਕੋਲ ਬਣਵਾਲੋ ਤੇ ਫੇਰ ਵਧੀਆ ਹੈ ਨਾ ਗੱਲ
ਹਾਂਜੀ ਹਾਂਜੀ ਇਹ ਤੇ ਹੈ ਹੀ ਹੈ। ਚਲੋ ਕੋਈ ਨੀ ਤੁਸੀਂ ਅ ਇਹਨਾਂ ਨੂੰ ਕਰ ਲੈਣਾ ਮੈਂ ਘਰ ਕਹਿ ਦਾਂਗੇ ਇਹ ਵੀ ਮੇਰੀ ਦੋਸਤ ਹੈਗੀ ਹਨਾ
ਤੇ ਆਪਣਾ ਤਾਨਾ ਆਪ ਹੀ ਜੋ ਘਾਟਾ ਵਾਧਾ ਵੀ ਕਰਾ ਦਾਂਗੇ ਧਾਰਨਾ ਠੀਕ ਹੈ।
ਹਾਂਜੀ-ਹਾਂਜੀ-ਹਾਂਜੀ ਤੇ ਹੋਰ ਵੀ ਸਾਡੇ ਬਥੇਰੇ
ਕੰਮ ਹੈਗੇ ਆ
ਹਾ ਬੋਤ ਅੱਛੇ ਢਾਬੇ ਹੈਗੇ ਤੇ ਫਲੈਕਸ ਵਾਲਪੇਪਰ ਲਗਵਾਣਾ ਹੋਏ ਤੇ ਉਹ ਵੀ ਦੱਸ ਦੇਂਦੇ
ਹਾਂਜੀ ਤੇ
ਹਮ
ਭਾਜੀ ਥੋੜੀ ਆਵਾਜ਼ ਰੁਕ-ਰੁਕ ਕੇ ਆ ਰਹੀ ਹੈ।
ਵਗੈਰਾ ਲਵਾਣੇ ਹੈਲੋ
ਹੈਲੋ
ਹਾਂਜੀ ਹਾਂਜੀ ਬੋਲੋ
ਬਸ ਭੈਣ ਜੀ ਆਵਾਜ਼ ਬਾਰ ਬਾਰ ਰੁਕ ਜਾਂਦੀ ਆ ਪਤਾ ਕੀ ਨੈਟਵਰਕ ਪ੍ਰੋਬਲਮ ਹੈ। ਕਰ ਲਓ ਹਾਂਜੀ ਤੁਸੀਂ ਕੀ ਕਹਿ ਰਹੇ ਸੀ ਭੈਣ ਜੀ ਦੁਬਾਰਾ ਦੱਸੋ
ਹੈਲੋ
ਹਾਂ ਬਸ ਬੜੀ ਪ੍ਰੋਬਲਮ ਹੈਲੋ ਹਾਂਜੀ ਹੈਲੋ
ਐਸ਼ਾ ਕਰਕੇ ਨਾ ਬੜੀ ਪ੍ਰੋਬਲਮ
ਹੈਲੋ
ਹਾਂਜੀ ਹਾਂਜੀ ਆ ਰਹੀ ਭੈਣ ਜੀ ਤੁਹਾਡੀ ਆਵਾਜ਼ ਆ ਰਹੀ ਹੈ।
ਆਹ ਹਾਂਜੀ ਹਾਂਜੀ ਹੁਣ ਬੋਲੋ ਭੈਣ ਜੀ ਮੈਨੂੰ ਨੀ ਆ ਰਹੀ ਸੀ ਨਾ ਤੁਹਾਡੀ ਹੁਣ ਆਈ ਆਵਾਜ਼
ਹਾਂ ਮੈਂ ਮੈਂ ਕਿਹਾ ਕਿ ਕੱਲ ਪੇਪਰ ਤੇ ਲਵਾਏ ਦੇ ਸੀ ਦੁਕਾਨ ਢਾਬੇ ਤੇ ਤੇ ਉਹ ਨਾ ਖ਼ਰਾਬ ਹੋ ਗਏ ਨੇ
ਅੱਛਾ -ਅੱਛਾ।
ਹਾਂ ਤੇ ਹਾਂਜੀੇ ਪਹਿਲੇ ਦੋ ਕੰਮ ਕਰਦੋ ਫਿਰ ਅਸੀਂ ਨਾ ਥੋੜਾ ਟਾਈਮ ਬਾਅਦ ਨਾ ਬੋਲ ਪੇਪਰ ਉੱਪਰ ਵੀ ਸਾਰੇ ਕਰਵਾਉਣੇ ਨੇ ਠੀਕ
ਅੱਛਾ ਅੱਛਾ ਹਾਂਜੀ ਹਾਂਜੀ ਕੋਈ ਗੱਲ ਨੀ ਤੁਸੀਂ ਜੋ ਮਰਜੀ ਇੱਕ ਵਾਰੀ ਇਹ ਦੇਖ ਲੈਣਗੇ ਆਪਣਾ ਫਿਰ ਤੁਹਾਨੂੰ ਦੱਸ ਦੇਣਗੇ ਵੀ ਅਗਰ ਥੋੜੇ ਸਹੀ ਵੀ ਹੋਵੇ ਤੇ ਤਾਂ ਵੀ ਦੱਸ ਦੇਣਗੇ ਕੋਈ ਹੱਲ ਉਹਨਾਂ ਦਾ ਅਗਰ ਨਹੀਂ ਸਹੀ ਹੈ ਤੇ ਫਿਰ ਤੁਸੀਂ ਨਿਆ ਲੈਣਾ ਹੈ।
ਹਾਂਜੀ ਹਾਂਜੀ ਠੀਕ ਹੈ।
ਹੋਰ ਹੋਰ ਦੱਸੋ ਜੀ
ਹਾਂਜੀ
ਮੈਂ ਕਿਹਾ ਹੋਰ ਦੱਸੋ ਭੈਣ ਜੀ
ਠੀਕ ਨੀ ਤੁਸੀਂ ਦੱਸੋ
ਬਸ ਭੈਣ ਜੀ ਆਪਾਂ ਵੀ ਠੀਕ ਹੈ ਕਰੀ ਜਾਂਦੇ ਹਾਂ ਕੰਮ ਪਰਮਾਤਮਾ ਦੀ ਮਿਹਰ ਹੈਗੀ ਦੀ ਆ
ਹਾਂਜੀ ਹਾਂਜੀ ਹੋਰ ਬੱਚੇ ਬੱਚੇ
ਤੁਸੀਂ ਦੱਸੋ ਹੋਰ ਬਸ ਬੱਚੇ ਭੈਣ ਜੀ ਸੌ ਗਏ ਨੇ ਤੇ ਮੈਂ ਸੋਚ ਤੁਸੀਂ ਬਸ ਦੋ ਮਹੀਨੇ ਬਾਅਦ ਨਾ ਮੇਰੇ ਮੁੰਡੇ ਦਾ ਜਨਮ ਦਿਨ ਹੈਗਾ। ਤੇ ਮੈਂ ਸੋਚ ਰਹੀ ਸੀ ਮੈਂ ਇਹਨਾਂ ਨੂੰ ਕਹਿ ਰਹੀ ਸੀ ਵੀ ਆਪਾਂ ਬਾਹਰ ਰੋਟੀ ਖਾਣ ਚੱਲਾਂਗੇ ਤੇ ਹੁਣ ਤੁਸੀਂ ਮੈਨੂੰ ਆਪਣੇ ਢਾਬੇ ਵੱਲ ਦੱਸ ਦਿੱਤਾ ਨਾ ਤੇ ਹੁਣ ਮੈਂ ਤੁਹਾਡੇ ਢਾਬੇ ਤੇ ਹੀ ਆਵਾਂਗੀ ਰੋਟੀ
ਕੋਈ ਨੀ ਅਸੀਂ ਤੁਹਾਡੇ ਮੁੰਡੇ ਦਾ ਜਨਮ ਦਿਨ ਉੱਥੇ ਹੀ ਮਨਾ ਲਾਂਗੇ
ਹੋ ਕੋਈ ਨੀ ਜੀ ਕੋਈ ਨੀ ਆਪਾਂ ਉੱਥੇ ਕਰ ਲਾਂਗੇ ਤੁਹਾਨੂੰ ਵੀ ਨਾਲੇ ਉੱਥੇ ਤੁਸੀਂ ਵੀ ਉੱਥੇ ਹੋਵੋਗੇ
ਆਪਣਾ ਥੋੜਾ ਬੱਚੇ ਵੀ ਖੁਸ਼ ਹੋ ਜਾਣਗੇ
ਹਾਂਜੀ ਵੇਖ ਵੇਖ ਬੇਜਾਨ ਘੁੰਮਿਆ ਲਾ ਵਧੀਆ ਲੱਗੇਗਾ
ਹੜ ਇੱਕ ਤਾਂ ਹੈ ਹੀ ਭੈਣ ਜੀ ਉਦਾਂ ਤੇ ਕਿਤੇ ਜਾਇਆ ਜਾਇਆ ਨੀ ਜਾਂਦਾ ਵੇਖੋ ਤੇ ਬਾਨੇ ਨਾਲ ਈ ਜਾਇਆ ਜਾਂਦਾ ਆ।
ਜੀ ਬਿਲਕੁਲ ਸਈ ਬਹਾਨੇ ਨਾਲ ਈ ਜਾਇਆ ਜਾਂਦਾ ਭੈਣਜੀ ਓਦਾਂ ਤੇ ਨਿਕਲ ਨੀ ਜਾਂਦਾ ਘਰ ਦੇ ਕੰਮਾਂ ਚ ਵੀ ਟੈਮ ਲੱਗਦਾ।
ਹਾਂਜੀ, ਹਾਂਜੀ ਘਰ ਦੇ ਕੰਮ ਈ ਬਥੇਰੇ ਹੁੰਦੇ ਮੁੱਕਦੇ ਈ ਨੀ ਜੀ ਕੰਮ ਤੇ ਦੇਖੋ ਜੀ।
ਭੈਣ ਜੀ ਹੈਗੇ
ਹਾਂਜੀ, ਹਾਂਜੀ ਐ ਤੇ ਹੈ ਈ ਏ ਦੇਖੋ।
ਹਾਂ ਜੀ ਚਲੋ ਠੀਕ ਐ ਭੈਣਜੀ ਹਾਂਜੀ ਬੌਤ ਵਧੀਆ ਲੱਗਿਆ ਤਾਡੇ ਨਾਲ ਗੱਲ ਕਰਕੇ।
ਹਾਂਜੀ, ਹਾਂਜੀ ਮੈਨੂੰ ਵੀ ਬੌਤ ਵਧੀਆ ਲੱਗਿਆ ਜੀ ਚਲੋ ਠੀਕ ਐ ਸਾਸ ਰੀ ਕਾਲ ਭੈਣ ਜੀ।
ਸਾਸਰੀਕਾਲ ਜੀ।